ਹੈਲੋ ਸਤਿ ਸ੍ਰੀ ਅਕਾਲ
ਹੋਰ ਜੀ ਕਿਵੇਂ ਓ ਹਾਂਜੀ ਠੀਕ ਏ ਜੀ ਤੁਸੀ ਕਿਂ ਹਾਂਜੀ ਵਧੀਆ ਹੀ ਰੇਣੇ ਚਾਹੀਦੇ ਨੇ
ਕੀ ਕਰ ਰੇ ਓ
ਕੁਛ ਨੀ ਜੀ ਲੇਟੇ ਪਏ ਆ ਜੀ ਹਲੇ ਦੇ ਹੋਰ ਤੁਸੀਂ ਕੀ ਕਰ ਰੇ ਓ ਹ ਹਾਂਜੀ ਬਸ ਥੋੜ੍ਹੀ ਦੇਰ ਚ ਖਾਵਾਂਗੇ ਮਨ
ਅੱਛਾ ਕੀ ਖਾਇਆ ਹੁਣ
ਹ ਤੇ ਬਾਨ ਰਿਹਾ ਹ ਜੀ
ਅੱਛਾ ਹੋਰ ਕੀ ਕੀ ਬਣ ਬਣ ਰਿਹਾ
ਅੱਜ ਅਸੀ ਚਾਹ ਚੋਲ ਦਾਲ ਚੋਲ ਬਣ ਰੇ ਨੇ ਜੀ
ਅੱਛਾ ਚੰਗੀ ਗੱਲ ਹੈ ਆਪਾਂ ਤੋਂ ਚ ਆਪਾਂ ਵੀ ਚਾਵਲ ਬਣਾਏ ਨੇ
ਅੱਛਾ ਵਧੀਆ ਗੱਲ ਹੈਗੀ ਜ ਗਰਮੀਆਂ ਚ ਸਾਰੇ ਚਾਵਲ ਹੀ ਖਾਂਦੇ ਨੇ ਜ਼ਿਆਦਾਤਰ
ਹਾਂ ਰੋਟੀ ਨੀ ਖਾਈ ਜਾਂਦੀ ਐ
ਹਾਂਜੀ ਹੋਰ ਦੱਸੋ ਕਿਧਰ ਘੁੰਮਣ ਗਏ ਸੀ
ਹਾਂਜੀ ਗਏ ਸੀ ਹੁਣ ਤਾਂ ਬੱਚਿਆਂ ਦੇ ਸਕੂਲ ਖੁੱਲ੍ਹ ਗਏ
ਹਾਂਜੀ ਜੀ ਹੋਰ ਕਿੱਧਰ ਗਏ ਸੀ
ਹਮ ਛੁੱਟੀ ਚ ਗਏ ਸੀ ਸੀ
ਅੱਛਾ ਕਿੱਧਰ ਗਏ ਸੀ ਕਿੱਧਰ ਗਏ ਸੀ
ਉਹ ਮਾਲਦੇਵ ਤੇ ਨਦੀ ਹਨਾ ਉੱਥੇ ਗਏ ਸੀ
ਜਿਹੜਾ ਪਾੜਾਂ ਚੋਂ ਪਾਣੀ ਆਉਂਦਾ ਐ
ਹਾਂਜੀ ਸਾਰਾ ਟੱਬਰ ਗਏ ਸਾਡਾ ਹਾਂ ਕੁੱਝ ਲੋਕ ਕਹਿੰਦੇ ਕਿ ਗੀਜ਼ਰ ਚੱਲ ਗਿਆਏ ਹੀ ਗਰਮ ਪਾਣੀ ਆਉਂਦਾ
ਹ ਹਾਂ ਠੰਡ ਹੋਂਦਾ ਪਾੜੋ ਤਾਂ ਹੁੰਦਾ ਨਾ।
ਸਹੀ ਗੱਲ ਐ, ਨਈ ਚੰਗੀ ਜਗਾ ਏ ਹਰਿਆਲੀ ਉੱਥੇ ਐ।
ਹਾਂਜੀ ਇਧਰ ਦਿਨ ਚ ਤਾਂ ਵੱਡੀ ਆਗੀ ਐ ਈ। ਬੋਤ ਸੋਹਣਾ- ਬੋਤ ਸੋਹਣਾ ਹਾਂਜੀ ਬੜਾ ਸੋਹਣਾ,
ਹੋਰ ਇਹ ਪਿੱਛੇ ਸ਼ੋਰ ਬੜਾ ਆਂਦਾ ਪਿਆ।
ਉਹ ਕੋਈ ਉਹ ਜੀ ਮੈਂ ਕਿਹਾ ਮੈਂਗੀ ਮੈਂ ਜੀ, ਭੜਾ ਚ ਮਣੀ ਚਹੀ ਸੀ
ਹਾਂਜੀ ਖਾਈ ਸੀ।
ਅ ਉਧਰ ਤਾਂ ਨਜ਼ਾਰਾ ਆ ਜਾਂਦਾ ਨਾ ਲਾਈਟ ਦਾ,
ਖਾਣ ਦਾ ਤਾਂ ਅਲੱਗ ਹੀ ਮਜ਼ਾ ਹੁੰਦਾ ਐ।
ਹਾਂਜੀ, ਐ ਸਈ ਗਾੱਲ ਕੈ ਰੇ ਓ।
ਬੱਚੇ ਕੈਂਦੇ ਨੇ ਸਾਨੂੰ ਮੈਗੀ ਦੇ ਦੋ ਬਾੱਸ, ਹੋਰ ਕੁਛ ਨੀ ਖਾਨਾ।
ਹਾਂ, ਓਈ- ਓਈ ਹੈਗਾ ਨਾ ਬੱਚਿਆਂ ਨੂੰ ਮੈਗੀ ਪਸੰਦ ਆਂਦੀ ਏ ਓਧਰ। ਪਾੱਰ ਚਲੋ ਸਾਨੂੰ ਮੈਗੀ ਪਸੰਦ ਆਂਦੀ ਏ ਜਾਦਾ ਵੇਖ ਕੇ ਮੂੜ ਬਾਨ ਜਾਂਦਾ ਐ। ਹੋਰ ਜੀ, ਅੰਬਰਸਰ ਗਏ?
ਹਾਂਜੀ, ਗਏ ਸੀ ਸਾਲ ਹੋ ਗਿਆ ਐ।
ਹੋਰ, ਤੁਆਨੂੰ ਕਿਵੇਂ ਜਾਨਾ ਪਸੰਦ ਏ ਟ੍ਰੇਨ ਚ, ਕਾਰ ਚ? ਹੂੰ, ਹੂੰ ਨਈ-ਨਈ ਜੇ ਪੀੜ ਜੇ ਭੀੜ ਹੁੰਦੀ ਫੈਮਲੀ ਚ ਤਾਂ ਕਾਰ ਤੇ ਹੀ ਵਦੀਆ ਲੱਗਦਾ ਐ। ਕਾੱਰ ਹੋਵੇ
ਸਈ ਗਾੱਲ ਆ- ਸਈ ਗਾੱਲ ਆ।
ਸ ਸਾਰੇ ਬੱਚਯਾ ਦੀ ਛੁੱਟੀ ਹੋਣ ਸਾਰੇ ਇਕੱਠੇ ਚਲੇ ਜਾਂਦੇ ਨੇ।
ਅਗਰ ਖੁੱਦ ਜਾਣਾ ਹੋ ਨਾ
ਤੇ ਟ੍ਰੇਨ ਚ ਚਲੇ ਜੋ, ਹਾਂਜੀ- ਹਾਂਜੀ।
ਹੋਰ ਸੁਨਾਓ?
ਬਾੱਸ, ਹੋਰ ਅੰਬਰਸਰ ਕਿੱਧਰ-ਕਿੱਧਰ ਘੁੰਮੇ ਜੀ?
ਅੰਬਰਸਰ ਤਾਂ ਪੁੱਛਯੋ ਈ ਨਾ ਜਲਿਆਂਵਾਲਾ ਬਾਗ ਤੇ ਕਿੰਨਾ ਸੋਨਾ ਬੰਨਯਈ ਬਾੰਨ ਗਯਾ ਨਾ ਹੁਨ ਤਾਂ।
ਹਾਂਜੀ-ਹਾਂਜੀ ਹੁਨ ਤੇ ਏਸੀ- ਉਸੀ ਲਾੱਗੇ ਨੇ ਓਧਰ।
ਸਈ ਗਾੱਲ ਐ, ਓਦੇ ਥਰੇੇਟਰ ਚ ਮੂਵੀ ਵੀ ਵੇਖੀ ਸੀ ਅੱਪਾ ਤਾਂ।
ਨਾ-ਨਾ ਥੀਏਟਰ ਨੀ ਹੈਗਾ ਜੀ ਓ, ਓ ਸਾਰੀ ਵਖਾਂਦੇ ਨੇ ਸ਼ੁਰੂ ਚ ਕਿਵੇਂ ਗੋਲੀਆਂ ਵੱਜੀ ਸੀ ਓਧੇ।
ਸਾਨੂੰ ਪਤਾ ਐ, ਹੋਰ ਤੁਸੀ ਦੇ ਵੇਖੀ ਸੀ ਮੂਵੀ?
ਨਾਗਾ ਬੋਡਰ ਗਏ ਸੀ?
ਨਾ ਓਥੇ, ਓਥੇ ਗਏ ਈ ਨੀ ਆਪਾ। ਨਈ ਗਏ ਓਥੇ।
ਉ ਬੱਚਾ ਰਹਿ ਗਿਆ ਉਧਰ ਦਾ,
ਹਾਂ, ਸੁਣਯਾ ਤਾ ਹੈ ਮੈਂ ਚੰਗੀ ਜਗਾ ਐ।
ਹਾਂਜੀ, ਏ ਪਾੰਜ ਰੁਪੇ ਆਲੀ ਪੈਪਸੀ ਬੜੀ ਸਵਾਦ ਮਿਲਦੀ ਏ ਓਦ
ਹਾਂਜੀ।
ਏਕ ਅਰਵਿੰਦਰ ਸੈਬ ਵੇਖਯਾ ਤੁਸੀ, ਓ ਗੁਰਦੁਆਰਾ ਹੈਗਾਾ ਜੇ ਜੇੜਾ ਅੰਬਰਸਰ ਦਾ।
ਹਾਂਜੀ- ਹਾਂਜੀ ਵੇਖਯਾ ਐ।
ਹੋਰ, ਤੁਸੀਂ ਓਧਰ ਕਿ ਓਧਰ ਕਦੋ ਜਾਂਦੇ ਓ, ਸਵੇਰੇ ਵੇ ਲਾ ਕੇ ਸ਼ਾਮੀ, ਕੇ ਦੁਪੈਰੀ ਹਰਵਿੰਦਰ ਸਾਬ। ਤਾਂ ਤਾਈਓ ਭੀੜ ਨੀ ਹੁੰਦੀ ਨਾ ਓਦਰ ਬਾਦ ਚੋ ਤਾਂ ਇੱਕ-ਇੱਕ, ਦੋ- ਦੋ ਘੰਟੇ ਲੱਗ ਓ ਗ੍ਰੰਥ ਸੈਬ ਜੀ ਆਪਾਂ ਵੀ ਸਵੇਰੇ ਸਵੇਰੇ ਜਾਈਦੈ, ਤਿੰਨ-ਤਿੰਨ ਪਤਾ ਨੀ ਕਿੰਨੇ ਵਜੇ ਓ ਖੁਲਦੈ ਕ ਪਾਠ ਫੇਰ ਅੰਦਰ ਜਾਂਨੇ ਆਂ ਆਪਾਂ ਮੱਥਾ ਟੇਕਨ
ਅੱਛਾ, ਹੋਰ ਕੀ ਤੁਸੀ ਕਿੱਥੇ ਗਏ ਥੇ ਕੁੰਮਨ। ਛੁੱਟੀਆਂ ਚ
ਨਾ-ਨਾ ਆਪਾਂ ਨੀ ਗਏ। ਗਏ ਸੀ ਓਦਰ ਗਏ ਸੀ ਆਪਾਂ, ਕੇੜਾ ਹੈਗੈ ਹਰਦਵਾਰ ਹਰਦਵਾਰ, ਰਿਸ਼ੀਕੇਸ਼ ਗਏ ਸੀ।
ਹਰਦਵਾਰ, ਰਿਸ਼ੀਕੇਸ਼ ਗਏ ਸੀ।
ਹਾਂਜੀ।
ਅੱਛਾ ਚੰਗੀ ਗੱਲ ਐ ਚੰਗੀ ਗੱਲ ਐ।
ਹਾਂਜੀ ਓਦਰ ਆਪਾਂ ਮੁੜ ਕੇ ਨੀ ਗਏ, ਓਦਰ ਆਪਾਂ ਇੱਕ ਗਏ ਸੀ ਰਿਸ਼ੀਕੇਸ ਹਰਕੀ ਪੌੜੀ ਗਏ ਸੀ। ਓ ਤਾ ਰਿਸ਼ੀਕੇਸ਼ ਬਾਦ ਚੋਂ ਗਏ ਸੀ ਪੈਲੇ-ਪੈਲੇ-ਪੈਲੇ ਦਿਨ ਆਪਾਂ ਹਰਿਦੁਆਰ ਗਏ ਸੀ ਓਦਰ ਆਪਾਂ ਆਪਾਂ ਆਸ਼ਰਮ ਚ ਕਮਰਾ ਲਿੱਤਾ ਏ ਸੀ ਕਾ ਕਰਾਇਆ ਸੀ ਇੱਕੀ ਸੌ ਰੁਪਏ, ਤੇ ਆਪਾਂ ਓਦਨ ਰਾਤੀ ਸੋਏ ਸਵੇਰੇ ਉੱਠ ਕੇ ਆਪਾਂ ਸ਼ਨਾਨ ਕਰਨ ਗਏ ਹਰ ਕੀ ਪੌੜੀ ਚ। ਆਪਾਂ ਖਾਨ ਕੀਤਾ ਤੇ ਬਾਦ ਵਿੱਚ ਆਪਾਂ ਲਸ਼ਮਣ ਝੂਲੇ ਤੇ ਗਏ। ਵੇਨੀ ਗਾਰਡ ਹੈਗਾ ਓਦਰ ਸ਼ਾਮ ਵੀ ਬੋਤ ਵਧੀਆ ਆ ਹੁੰਦੀ ਓਦਰ ਵੀ ਕੀਤਾ ਆਪਾਂ। ਸਾਰਾ ਐਕਸਪਲੋਰ ਕੀਤਾ। ਨੱਚੇ ਨੇ ਸਾਰੇ ਸਾਰੇ ਨੱਚਦੇ ਨੇ ਸ਼ਾਮੀ ਓਦਰ ਮਜ਼ਾ ਆ ਜਾਂਦਾ ਓਦਰ, ਤੁਸੀਂ ਕਿਦੋਂ ਕਿਸੀ ਹੋਲੀਡੇ ਚ ਓਦਰ ਜਾਵਾਂ ਮਜ਼ਾ ਆ ਜੂਗਾ ਤੁਆਨੂੰ।
ਚੰਗੀ ਗੱਲ ਐ, ਤੁਸੀਂ ਤਾਂ ਬੜਾ ਕੁਛ ਜਾਂਨਦੇ ਓਂ ਓਥੇ ਬਾਰੇ। ਤੁਸੀਂ ਜਾਂਦੇ ਆਂਦੇ ਓਂ ਤੁਸੀਂ ਜਾਂਦੇ ਆਂਦੇ ਓਂ ਕੀ ਓਥੇ
ਹਰ ਸਾਡੇ ਰਿਸ਼ਤੇਦਾਰ ਓਦਰ ਰੈਂਦੇ ਨੇ ਨਾ ਮਾਮੇ ਵਗ਼ੈਰਾ
ਅੱਛਾ-ਅੱਛਾ-ਅੱਛਾ।
ਹਾਂਜੀ, ਡੈਡੀ ਜੇਬ ਪਰਾਂ ਕੀ ਹੋਏਆ, ਬੋਤ ਵਦੀਆ ਨਜ਼ਾਰਾ ਓਦਰ ਦੇ ਤਾ। ਕੇਸਰ ਬਥੇਰੇ ਪਆੜ ਦਿਖਦੇ ਨੇ। ਨਾ-ਨਾ ਕੁਛ ਨੀ ਜੀ ਬਸ ਰੌ ਹਾਂ ਦੇਹਰਾਦੂਨ ਚ ਵੀ ਬੋਤ ਵਦੀਆ ਪਾੜ ਵਿਖਦੇ ਨੇ ਰਿਸ਼ੀਕੇਸ਼ ਚ ਵੀ। ਹਰਿਦਵਾਰ ਚ ਵੀ ਦਿਸਦੇ ਨੇ ਐ ਐਸੀ ਗੱਲ ਨੀ ਐ ਹਰਿਦਵਾਰ ਚ ਵੀ ਦਿਸਦੇ ਨੇ।
ਸਈ ਗੱਲ ਐ-ਸਈ ਗੱਲ ਐ ਹੋਰ ਸਨਾਓ।
ਬਸ ਸਬ ਵਦੀਆ ਜੀ ਤੁਸੀਂ ਦੱਸੋ ਕਿਵੇਂ ਓਂ। ਹੋਰ ਕਦੇ, ਹਾਂਜੀ ਓ ਮੈਮਾਨ ਆਏ ਹੋਏ ਨੇ, ਗੈਸਟ ਆਏ ਹੋਏ ਨੇ ਜੀ।
ਅੱਛਾ ਸੋਨੀ ਗੱਲ ਐ ਸਾਡੇ ਘਰ ਵੀ ਆਏ ਸੀ।
ਹਾਂ ਚਲੇ ਗਏ ਹੋਨੇ ਹੁਨ ਤੇ ਛੁੱਟੀਆਂ ਖ਼ਤਮ ਹੋ ਗੀਆਂ ਬੱਚਿਆਂ ਦੀਆਂ।
ਹਾਂਜੀ, ਬੱਚਿਆਂ ਦੇ ਸਕੂਲ ਖੁੱਲ ਗਏ ਨੇ ਔਰ
ਹਾਂਜੀ। ਹੋਰ ਜੀ ਕਦੇ ਲੈਪ ਕਦੇ ਸ਼ੋ ਸ਼ੋਪਿੰਗ ਕੀ ਆਪਾਂ ਤਾਂ ਠੀਕ ਆਂ, ਕਦੇ ਸ਼ੋਪਿੰਗ ਕੀਤੀ ਔਨਲਾਈਨ? ਇਲੈਕਟ੍ਰੋਨਿਕਸ ਵਗੈਰਾ ਦੇ? ਇਲੈਕਟ੍ਰੋਨਿਕ ਵਗੈਰਾ, ਔਨਲਾਈਨ।
ਕੀਤੀ ਐ, ਕੀਤੀ ਸੀ।
ਕਿਵੇਂ ਲੱਗਿਆ, ਤੁਆਨੂੰ ਸ਼ੋਪਿੰਗ ਕਰਕੇ?
ਨਈਂ, ਸਈ ਸਮਾਨ ਤਾਂ ਸਈ ਆਂਦਾ ਅੱਜ ਤਾਂ ਗਲਤ ਨੀਂ ਆਯਾ ਸਮਾਨ, ਸਈ ਆਂਦਾ ਐਹੋ ਜੀ ਗੱਲ ਨੀਂ।
ਸਹੀ ਗੱਲ, ਹੋਰ ਤੁਆਨੂੰ ਕਿਵੇਂ ਲੱਗਿਆ ਸ਼ੋਪਿੰਗ ਕਰਕੇ ਓਨਲਾਈਨ?
ਨਈਂ, ਵਧੀਆ-ਵਧੀਆ, ਐਸੀ ਕੋਈ ਗੱਲ ਨੀਂ ਐ, ਸਾਰਾ ਸਈ ਐ।
ਹੋਰ ਸੁਣਾਓ ਤੁਸੀਂ, ਅ ਰੋਟੀ ਬਾਨ ਗਈ ਹੋਣ?
ਹਰੇ ਗੱਲ ਕ ਕਦੇ, ਕਦੇ, ਕਦੇ ਕਦਾਰ ਤੇ ਓ ਵੀ ਹੋ ਜਾਂਦਾ। ਮਾਲ ਗਲਤ ਆ ਜਾਂਦਾ। ਏਸੀ ਵਗੈਰਾ, ਇੱਕ ਵਾਰੀ ਆਪਾਂ ਏਕ ਵਾਰੀ ਆਪਾਂ ਔਨਲਾਈਨ ਏਸੀ ਮੰਗਈਆਂ ਸੀ। ਓਦਾ ਕੰਪ੍ਰੈਸਰ ਖ਼ਰਾਬ ਨਿਕਲ ਗਯਾ, ਫੇਰ ਵਾਪਸ ਭੇਜਿਆ ਫੇਰ ਫੋਨ ਲੈਣ ਵਾਲਾ ਨੇ ਐਮਜ਼ਨ ਵਾਲਾ ਨੇ ਇੱਕ ਹਫ਼ਤੇ ਬਾਅਦ ਸਮਾਨ ਸਾਡਾ ਵਾਪਸ ਭੇਜਿਆ।
ਅੱਛਾ, ਨਈਂ ਮੈਂ ਤਾਂ ਵੋ ਕਵਰ ਮੰਗਵਾਈਆਂ ਆਪਣੇ ਫ਼ੋਨ ਦਾ। ਕਵਰ ਟੁੱਟਿਆ ਹੋਯਾ ਆ ਗਯਾ ਸੀ। ਨਈਂ, ਓ ਵਾਪਿਸ ਕਰ ਲੈਂਦੇ ਨੇ, ਆਪਾਂ ਖੁਦ ਆ ਕੇ ਵਾਪਿਸ ਕਰੱ ਲੈਂਦੇ ਨੇ।
ਸਾਰਾ ਸਮਾਨ ਸ਼ਿਪਿੰਗ ਹੋਣ ਤੋਂ ਬਾਦ ਟੁੱਟ ਜਾਂਦਾ ਅ ਸਮਾਨ। ਹੋਰ ਕੀ ਬਣੀ ਗੱਲ?
ਹੋਰ ਤੁਸੀਂ ਬਲਿੰਕਿਟ ਚ ਕੁਛ ਮੰਗਵਾਉਂਦੇ ਓ ਸਮਾਨ?
ਕੀ ਕਰ ਰੇ ਓ ਜੀ? ਕੀ ਕਹਿ ਰੇਓ?
ਤੁਸੀਂ ਬਲਿੰਕਿਟ ਚ ਸਮਾਨ ਮੰਗਵਾਇਆ ਖਾਣ- ਪੀਣ ਦਾ ਸਵੀਗੀ ਚ, ਬਲਕਟ ਚ?
ਜੀ ਮੰਗਵਾਇਆ ਜੀ ਬਥੇਰੀ ਵਾਰ, ਰਾਤੀ ਜਿਵੇਂ ਗਯਾਰਾਂ ਵਜੇ ਤੱਕ, ਸਾਡੇ ਮਹੱਲੇ ਦੀ ਓ ਦੁਕਾਨਾਂ ਬੰਦ ਹੋ ਜਾਂਦੀਆਂ ਨਾ, ਆਪਾਂ ਔਨਲਾਈਨ ਈ ਮੰਗਵਾਂਦੇ ਆ।
ਅੱਛਾ, ਚੱਲ ਸਹੀ ਗੱਲ ਐ। ਐ ਐ ਐਪਾਂ ਸਹੀ ਹੁੰਦੀ ਏ। ਸਮਾਨ ਸਈ ਆਂਦਾ।
ਸਈ ਗੱਲ, ਟੈਕਸ ਲੱਗਦਾ ਵੱਸ।
ਹ ਹਾਂਜੀ, ਏ ਤੇ ਗੱਲ ਹੈ ਅਗਲੇ ਆਂਦੇ ਪਏ ਨੇ ਰਾਤੀ- ਰਾਤੀ। ਟੈਕਸ ਤਾਂ ਲਏ ਗੇਹੀ।
ਤੇ ਰਾਤੀ ਡਿਊਟੀਆਂ ਦੇ ਕੇ ਜੇੜਾ ਕੋਈ ਘਰ-ਬਾਰ ਛੱਡ ਕੇ ਆਰੇ ਨੇ।
ਸਈ ਗੱਲ ਆ। ਸਈ ਗੱਲ ਆ, ਅੱਜ, ਅੱਜ-ਕੱਲ ਦੇ ਹਾਲਾਤ ਵੀ ਸਈ ਨਈ ਨਾ।
ਹਾਂਜੀ, ਪੈਸੇ ਕਮਾਣੇ ਜੀ ਬੋਤ ਮੁਸ਼ਕਿਲ ਹੈਗੇਨੇ ਅੱਜ-ਕਲ, ਉੜਾਨੇ ਅਸਾਨ ਹੈਗੇ ਨੇ।
ਅੱਜ-ਕਲ ਤਾਂ, ਅੱਜ-ਕੱਲ ਤਾਂ ਬੜਾ ਮੁਸ਼ਕਿਲ ਨਾ ਬੜੇ ਮੁਸ਼ਕਿਲ ਨੇ।
ਹਾਂਜੀ।
ਹਾਂਜੀ।
ਹੋਰ ਸੁਨਾਓ? ਼ ਹੋਰ ਕੀ ਹਾਲ ਐ?
ਹੈਲੋ ਜੀ।
ਹੋਰ, ਰੋਟੀ ਖਾ ਲਿੱਤੀ ਐ?
ਹਾਂਜੀ ਬਸ ਬਨ ਰੀ ਐ, ਓਈ ਖਾ ਰੇਆ।
ਹੁਣ ਤੱਕ ਬਨਦੀ ਪਈ ਐ।
ਓ ਥੋੜਾ, ਗੈਸਟ ਆਏ ਆ ਨਾ। ਦਿੱਲੀ ਗਏ ਓ ਕਦੀ, ਦਿੱਲੀ ਗਏ ਓ?
ਨਾ, ਕਦੇ ਵੀ ਨੀ ਗਏ।
ਗਏ ਓ?
ਮੇਰੀ ਗੱਲ ਸੁਨੋ, ਤੁਆਨੂੰ ਕੀ ਅੱਛਾ ਲਗਦੈ ਖਾਨ 'ਚ?
ਖਾਨ, ਚ ਮੈਨੂੰ ਤੇ ਬਾਰ ਦਾ ਈ
ਨਈਂ ਘਰ ਦਾ ਈ, ਬਾਰ ਦਾ ਚੰਗਾ, ਚੰਗਾ ਨਈਂ ਹੁੰਦਾ ਖਾਨਾ ਬਾਹਰ ਦਾ ਤਾਂ
ਰਾਜਮਾ- ਚੌਲ ਮਿਲ ਜਾਣ
ਮੇਰੇ ਵੀ ਓਹੀ ਫੇਵਰਟ ਨੇ।
ਰਾਜਮਾ-ਚਾਵਲ ਤਾਂ ਸਬ ਦੇ ਫੇਵਰੇਟ ਨੇ। ਸਾਨੂੰ ਸਾਰੇਆਂ ਨੂੰ ਅੱਛੇ ਲੱਗਦੇ ਨੇ, ਜਦ ਮਰਜੀ ਬਣਾ ਕੇ ਖਾ ਲੇਓ ਸਈ ਗੱਲ ਐ, ਹੋਰ ਅੱਛਾ, ਹੋਰ
ਹਾਂਜੀ, ਹੋਰ ਦੱਸੋ ਕੀ ਕਰ ਰਏ ਓ?
ਕੁਛ ਨੀ ਬਸ, ਹਾਂਜੀ ਜਾਂਦੇ ਨੇ।
ਅੱਛਾ ਕੋਲੇਜ, ਤੇ ਕੇੜਾ ਈਅਰ ਚੱਲ ਰੇਆ ਤੁਆਡਾ?
ਹਜੇ ਤਾਂ ਫਸਟ ਈਅਰ ਈ ਹੈਗੇ ਆ।
ਕੀ ਕਰ ਰਏ ਓ?
ਹਾਂਜੀ, ਨਈਂ -ਨਈਂ।
ਪੋਲਿਸ
ਹਾਂਜੀ, ਬਸ ਫਸਟ ਈਅਰ ਐ ਸਾਡਾ ਤਾਂ ਹੁਨੇ।
ਅੱਛਾ, ਮੇਰਾ ਤਾਂ ਬੀ -ਕੌਮ ਦਾ ਥਰਡ ਈਅਰ ਐ। ਹੁਣ ਤਾਂ ਥਰਡ ਈਅਰ ਆ ਗੇਆ ਜੀ, ਮੇਰਾ ਤੇ- ਹਾਂਜੀ, ਹੋਰ ਕੀ ਏਮ ਹੈਗਾ ਤੁਆਡਾ, ਅੱਗੇ ਬਣਨ ਦਾ, ਕੀ ਬਣਨਾ ਚਾਓਂਦੇ ਓ ਅੱਗੇ, ਵੱਡੇ ਹੋ ਕੇ?
ਅ, ਸੋਚੇਆ ਈ ਨਈਂ ਹੁਣੇ ਤੱਕ ਤਾਂ, ਮਤਲਬ
ਨਈ ਮੈਂ ਪੁੱਛ ਰੇਆਂ, ਵੱਡੇ ਹੋ ਕੇ ਤੁਸੀਂ ਕੀ ਬਣਨਾ ਚਾਂਦੇ ਓ।
ਵੋ ਸਿਕਰਟ ਐ।
ਅੱਛਾ, ਠੀਕ ਐ ਜੀ। ਕੀ ਬਨਣ, ਕੀ ਮਨ ਹੈਗਾ ਤੁਆਡੇ ਬਣਨ ਦਾ?
ਤੁਸੀ ਕੀ ਬਣਨਾ ਐ ਦੱਸੋ ਤੁਸੀ?
ਮੈਂ ਤਾਂ ਜਿ ਇੰਜੀਨਅਰ ਬਣਨਾ ਬਨ ਕੇ ਕੁਛ ਬਾਰ ਜਾਣਾ ਜੀ ਆਸਟ੍ਰੇਲੀਆ ਘਰ ਨਾਮ ਰੋਸ਼ਨ ਕਰਨਾ ਮੈਂ ਤੇ
ਅੱਛਾ, ਚੰਗੀ ਗੱਲ ਐ। । । ਹਾਂਜੀ। ਹੈਲੋ।
ਹੈਲੋ, ਵੀਰ ਜੀ।
ਹਾਂਜੀ ਵੀਰ ਜੀ।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
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।